ਹੈਲੋ
ਹਾਂਜੀ ਨਮਸਤੇ ਜੀ ਨਮਸਤੇ ਹੋਰ ਕੀ ਹਾਲ ਹੈ।
ਬਸ ਜੀ ਬਸ ਵਧੀਆ ਤੁਸੀਂ ਸੁਣਾਓ
ਬਸ ਠੀਕ ਹੈ।
ਹੋਰ ਕੀ ਕਰਦੇ ਸੀ।
ਬਸ ਬੈਠੇ ਹੋਏ ਕਰਨਾ ਕੀ ਹੈ।
ਹਾਂਜੀ ਹਾਂਜੀ ਹੋਰ ਸਵੇਰ ਦਾ ਕੀ ਪਲੈਨ ਆ
ਫਿਰ ਥੋੜਾ ਜਿਹਾ ਉੱਠ ਕੇ ਜੋੋਗਾ ਜੋਗਾ ਕਰਾਂਗੀ ਕਿਉਂਕਿ ਬਹਿ ਬਹਿ ਕੇ ਕੇ ਨਾ ਹੱਡ ਪੈਰ ਦਰਦ ਹੋਣ ਲੱਗ ਗਏ ਨੇ
ਥੋੜੀ ਯੋਗਾ ਕਰਾਂਗੇ ਤੇ ਟਾਈਮ ਤੇ ਨਹੀਂ ਮਿਲਦਾ ਪਰ ਕੱਢਨਾ ਪੈਂਦਾ ਹੈ ਟਾਈਮ ਬਸ ਕਹਿੰਦੀ ਚਲੋ ਥੋੜਾ ਬਹੁਤਾ ਟਾਈਮ ਕੱਢੀਏ
ਬਾਹਰ ਵੀ ਲਗਨੇ ਇੱਥੇ ਕਿਹੜੀ ਕਿਹੜੀ ਐਕਸਰਸਾਈਜ਼
ਹਾਂਜੀ ਵੈਸੇ ਤਾਂ ਟੈਲੀਵਿਜ਼ਨ ' ਵੀ ਯੋਗਾ ਬਾਰੇ ਦੱਸਦੇ ਨੇ
ਹਾਂਜੀ
ਹਾਂਜੀ
ਤੇ ਮੈਂ ਵੀ ਇਥੇ ਮੈਂ ਥੋੜਾ ਹੋ ਜਾਂਦਾ ਹੈ। ਕੀ
ਆਵਾਜ਼ ਕਲੀਅਰ ਨਹੀਂ ਆਉਂਦੀ ਪਈ ਤੁਹਾਡੀ
ਹਾਂਜੀ ਹਾਂਜੀ
ਆਵਾਜ਼ ਕਲੀਅਰ ਨੀ ਆਉਂਦੀ ਪਈ
ਨਹੀਂ ਆਈ ਹਜੇ ਵੀ ਕਲੀਅਰ ਨਹੀਂ ਹੈਗੀ ਹੁਣ ਆਈ ਤੇ ਕਲੀਅਰ ਆਵਾਜ਼
ਹੈਲੋ
ਹੈਲੋ ਹੁਣ ਆਈ
ਹਾਂਜੀ ਠੀ ਠੀਕ ਠੀਕ ਹੈ ਜੀ ਹਾਂਜੀ ਤੇ ਫਿਰ ਮੈਂ ਵੀ ਮੈਂ ਵੀ ਤੁਹਾਨੂੰ ਹੀ ਪੁੱਛਣਾ ਸੀ ਤੁਸੀਂ ਲੈ ਕਰਨਾ ਆ
ਹਾਂਜੀ ਜੁਆਇਨ ਕਰ ਲਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰਾ ਨਾਮ ਲਿਖਾ ਦਿਓ ਕੋਈ ਨੀ ਪਰ ਟਾਈਮ ਕੱਢ ਕੇ ਚੱਲ ਜਾਗੇ ਹਾਂਜੀ
ਬਸਡੀ ਕੀ ਕਰਨਾ ਹਾਂ ਜ ਤੁਹਾਡੀ ਪਾਰ
ਹਾਂਜੀ
ਉਹ ਆਉਂਦੇ ਆ ਤੇ ਮਤਲਬ ਕੇ ਪੈਲਾਂ ਵੀ ਗੋ ਵਗੈਰਾ ਯੋਗਾ ਦੇ ਨਾਲ ਰਿਲੇਟਿਡ ਨਾ ਜਿਹੜੀਆਂ ਗੇਮਸ ਖਿਲਾਈ ਜਾਂਦੀਆਂ ਵਾ। ਖੇਲਾ ਕਰਵਾਉਂਦੇ ਆ ਦੁੜਾ, ਦੁੜਾ ਕੇ ਪ੍ਰਾਈਜ਼ ਦਿੰਦੇ ਆ। ਕਿ ਕਿਵੇਂ ਕੀਤਾ। ਆਉਂਦੇ ਵਿਚਾਰ ਲੇ ਲੈਂਦੀ ਹੁੰਦੀ ਹ ਅਰਾਮ ਨਾਲ ਇਹ ਥੋੜਾ ਸੰਡੇ ਹੁੰਦਾ ਤੇ ਥੋੜਾ ਹੋਲੀ ਲੇਟ ਹੁੰਦਾ ਸਾਰਾ ਇਸ ਕਰਕੇ ਫੇਰ ਸਵੇਰੇ, ਸਵੇਰੇ ਉੱਠਣਾ ਪਾਰਕ ਜਾ ਕੇ ਤੇ ਸਾਰਾ ਕੰਮ ਨਿਪਟ ਜਾਂਦਾ। ਤਾਂ ਫੇਰ ਆਪਾਂ ਤੇ ਹਾਂ ਆਪਾਂ ਤੇ ਜਿਹੜਾ ਵੀ ਲੱਗਦਾ ਨਾ ਕੈਂਪ ਵਗੈਰਾ ਜਾਂ ਫਿਰ ਕੋਈ ਵੀ ਜਿਹੜਾ ਲੱਗਦਾ ਆਪਾਂ ਨਾਮ ਲਿਖਵਾ ਲੈਂਣੇ ਹੁੰਦੇ ਆ। ਨਾਲੇ ਇੱਕ ਤਾਂ ਹੁੰਦਾ ਵਾ। ਕਿ ਥੋੜ੍ਹਾ ਨਾ ਆਊਟਿੰਗ ਹੋ ਜਾਂਦੀ ਹੈ ਨਾ, ਆਪਾਂ ਬਾਹਰ ਆਪਣੀ ਸਹੇਲੀਆਂ ਭਰਾਂ ਨੂੰ ਮਿਲ ਲੈਂਣੇ ਹਾਂ। ਤੇ ਇੱਕ ਬਾਰ ਹੁਣ ਇੱਕ ਹੁੰਦਾ ਕਿ ਥੋੜ੍ਹਾ ਨਾ ਸਵੇਰ, ਸਵੇਰ ਸਵੇਰ ਦੀ ਫਰੈਸ਼ ਹਵਾ ਨਾ ਬਾਰ ਜਾਣ ਨੂੰ ਹਨਾ ਹੁੰਦਾ ਮੈਂ ਤੇ ਆਪਣੇ ਸਾਰੀ ਫੈਮਿਲੀ ਦੇ ਨਾਲ ਨਾਮ ਲਿਖਵਾ ਦਿੰਦੀ ਆ, ਤੇ ਉਹਦੇ ਵਿੱਚ ਹਾਂਜੀ, ਤੇ ਫਿਰ ਉਹਦੇ ਵਿੱਚ ਸਾਡੀ ਸਾਰੀ ਫੈਮਿਲੀ ਵੀ ਕਈ ਵਾਰੀ ਲੈ ਲੈਂਦੀ ਹੈ ਕਈ ਵਾਰੀ ਹੁੰਦਾ ਕਿਸੇ ਦਾ ਨਹੀਂ ਮੂਡ ਫਿਰ ਇਸ ਕਰਕੇ ਉਹ ਸਕਿਪ ਕਰ ਲੈਂਦਾ। ਤੇ ਨਹੀਂ ਤਾਂ ਬਾਕੀ ਤੇ ਕਰਦੇ ਆ ਕੈੰਪ ਨੂੰ ਤੇ
ਸਗੋ ਵਧੀਆ ਹੈ ਵਧੀਆ ਫੇਰ ਸਰੀਰ ਤੰਦਰੁਸਤ ਰਹਿੰਦਾ ਹੈ। ਨਿਰੋਗ ਕੀ ਰਹਿੰਦਾ ਹੈ, ਵਧੀਆ ਸਗੋਂ ਹਾਂਜੀ ਘਰ ਤੇ ਦੇਖੋ ਘਰ ਬੈਠ ਕੇ ਏਸੀ ਰੂਮ ਚ ਬੈਠੇ ਰਹਿਣਾ, ਬੈਠੇ ਰਹਿਣਾ। ਔਹ ਹੁੰਦਾ ਮਤਲਬ ਸਰੀਰ ਜੁੜ ਜਾਂਦਾ ਹੈ। ਯੋਗਾ ਦਾ ਥੋੜਾ ਇਹ ਮਤ ਤਰੋਤਾਜ ਗੀ ਆੰਦੀ ਹੈ, ਸਰੀਰ ਤੰਦਰੁਸਤ ਰਹਿੰਦਾ।
ਜੀ, ਜੀ। ਤੇ ਫੇਰ ਨਾ ਔਹ, ਔਹ ਜਾਦਾਂ ਨੀ ਹੂੰਦਾ ਮਤਲਬ ਕਿ ਚਲੋ ਇੱਕ ਦਿਨ ਤੇ ਆਪਾਂ ਕਰਦੇ ਫਿਰ ਚਲੋ ਸਾਨੂੰ ਹੁੰਦਾ ਕਿ ਹਾਂ ਵੀ ਇਹਦੇ ਨਾਲ ਤੇ ਚਲੋ ਸਾਨੂੰ ਅਹ ਫਾਇਦੇ ਹੋਏ ਆ ਤੇ ਫਿਰ ਆਪਾਂ ਰੋਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਥੋੜਾ, ਥੋੜਾ ਕਰਕੇ ਭਾਵੇਂ ਪਰ ਆਪਾਂ ਫੇਰ ਨਾ ਤੁਹਾਨੂੰ, ਸਾਨੂੰ ਥੋੜ੍ਹਾ ਜਿਹਾ ਹੋ ਜਾਂਦਾ ਕਿ ਹਾਂਜੀ ਆਪਾਂ ਕਰਨਾ ਵਾ, ਸਾਨੂੰ ਹੈ ਨਾ ਕੋ ਕੋਈ ਵੀ ਅਗਰ ਬਿਮਾਰੀ ਅਗਰ ਯੋਗਾ ਨਾਲ ਠੀਕ ਹੁੰਦੀ ਪੀ ਤੇ ਫੇਰ ਹਰ ਕੋਈ ਬੰਦਾ ਕਹਿੰਦਾ ਕਿ ਚਲੋ ਥੋੜਾ ਹੀ ਜੇ ਬੰਦਾ ਆਪਣੇ ਲਗਾਵੇ ਵੀ ਐਫਰਟ ਤੇ ਕੀ ਕੀ ਘੱਟ ਹੈਗਾ ਹੈਨਾ। ਤੇ, ਫਿਰ ਤਾਂ ਕਰਕੇ ਅਹ ਜਿਹੜਾ ਆਪਾਂ ਬਾ ਕਿਯਾਂ ਨੂ ਵੀ ਕਈਦਾ ਕਿ ਚਲੋ ਜਿਹੜੀ ਮਾੜੀ- ਮੋਟੀ ਇੱਦਾਂ ਦੀ ਬਿਮਾਰੀ ਹੁੰਦੀ ਹੈ। ਜਾ ਫੇਰ ਆਪਣੀ ਐਕਸਰਸਾਈਜ਼ ਨਾ ਜਿਹੜੀ ਠੀਕ ਹੋ ਜਾਵੇ। ਤੇ ਉਹਨੂੰ ਐਕਸਰਸਾਈਜ਼ ਜੀੰਨਾ ਈ ਦਵਾਈਆਂ ਤੇ ਮਤਲਬ, ਕਿ ਨਾ ਹੀ ਖਾਓ ਜਿੰਨਾ ਹੋ ਸਕੇ। ਘੱਟ ਖਾਓ ਦਵਾਈਆਂ ਨੂੰ ਹੈਨਾ। ਜਿਹੜੀ ਚੀਜ਼ ਯੋਗਾ ਨਾਲ, ਐਕਸਰਸਾਈਜ਼ ਨਾਲ ਠੀਕ ਹੁੰਦੀ ਹੈ। ਔਹ ਔਥੇ, ਮਤਲਬ ਕਿ ਐਕਸਰਸਾਈਜ਼ ਕਰਕੇ ਆਹ ਬਿਮਾਰੀ ਨੂੰ ਠੀਕ ਕਰ ਸਕਦੇ ਹਨਾ, ਤੇ ਫਿਰ ਸਾਨੂੰ ਦਵਾਈ ਖਾਣ ਦੀ ਨਾ ਹੀ ਲੋੜ
ਹਾਂਜੀ।
ਤੇ, ਹੋਰ, ਤੁਸੀਂ ਯੋਗਾ ਵਗੈਰਾ ਕਰਦੇ ਓ, ਸਵੇਰੇ ਉੱਠ ਕੇ?
ਹਾਂਜੀ-ਹਾਂਜੀ, ਓਦਾਂ ਤੇ ਕਰ ਲਈ ਦੀ ਐ, ਜੋਗਾ ਕਰ ਲਈ ਦੀ ਐ ਹੋਰ, ਅੱਧਾ-ਘੰਟਾ ਵਿੱਚੋਂ ਕਰ ਲਈਦਾ ਐ
ਹਾਂਜੀ, ਅਸੀਂ ਵੀ ਹੁਣ ਸਵੇਰੇ ਪਹਿਲਾਂ, ਵਗੈਰਾ ਕਰਕੇ ਤੇ, ਫਿਰ ਨਾਸ਼ਤਾ-ਨੁਸ਼ਤਾ ਕਰਾਂਗੇ ਡਾਈਟ ਈ, ਨਾਸ਼ਤਾ ਕਰਦੇ ਆ, ਜਦੋਂ ਯੋਗਾ-ਯੁਗਾ ਕਰਕੇ ਆਓ, ਹਨਾ ਏ, ਆਲੂ-ਉਲੂ ਦੇ ਪਰੋਠੇ, ਤੇ ਨਈ ਆਪਾਂ ਖਾਂਦੇ। ਤੇ, ਮਤਲਬ ਕੀ, ਅੱਗੇ, ਪਿੱਛੇ ਤੇ ਚਲੋ ਬੰਦਾ ਕੈਂਦਾ ਕਿ ਹਾ, ਵੀ ਦਿਲ ਕਰਦਾ ਹੈਨਾ, ਤੇ ਬੰਦਾ ਖਾਲੀ ਐਤਵਾਰ, ਪਰ ਜਦੋਂ ਫਿਰ ਯੋਗਾ-ਯੁਗਾ ਤੇ ਜਾਨਾ ਹੋਵੇ, ਫਿਰ ਆਪਾਂ ਕੈਨੇ ਆ ਵੀ, ਚਲੋ ਨਈ ਅ, ਇਨਾ ਆਪਾਂ ਕਰਕੇ ਆਏ ਆ, ਤੇ ਫੇਰ ਆਪਾਂ ਮੱਖਣ-ਮੁੱਖਣ ਖਾਣੇ ਆ ਨਾ, ਮਲਾਈਆਂ ਖਾਣੀਆਂ, ਤੇ ਤਾਂ, ਕਰਕੇ, ਆਪਾ ਕੈਨੇ ਆ, ਕੇ ਚਲੋ, ਥੋੜਾ ਲਾਈਟ ਨਾਸ਼ਤਾ ਕਰੋ ਤੇ, ਕਈ ਵਾਰੀ ਆਪਾਂ ਬ੍ਰੈਡ ਵਗੈਰਾ, ਟੋਸਟ ਵਗੈਰਾ, ਬਣਾ ਲੈਂਨੇ ਆ, ਨਾ ਤਾ, ਘੱਟ ਜਾ ਫੇਰ ਹੈਨਾ, ਸਾਨੂੰ ਮਿਲੇ ਸਾਡੀ ਬੋਡੀ ਨੂੰ ਥੋੜ੍ਹਾ ਰਿਲੈਕਸ ਦਾ, ਕੁਝ ਪਚਣ ਦੀ ਮੌਕਾ ਦਿੱਤਾ ਜਾਵੇ ਨਾ, ਬੋਡੀ ਨੂੰ
ਮੈਂ, ਤੇ ਮੈਂ ਤੇ, ਕਈ ਵਾਰੀ ਨਾ, ਉੱਥੋਂ ਆ ਕੇ, ਜੋਗਾ ਤੋਂ ਆ ਕੇ ਨਾ, ਪੋਹਾ ਬਣਾ ਲੈਂਨੀ ਆ, ਪੋਹਾ ਦੁੱਧ ਨਾਲ ਨਾ, ਦੁੱਧ ਨਾਲ ਪੋਹਾ ਲਾਈਟ ਵੇਟ ਹੁੰ ਬੱਚੇ ਖਾ ਲੈਂਦੇ ਨੇ, ਨਾਲੇ ਈਜ਼ੀ ਬਨ ਜਾਂਦਾ, ਜਲਦੀ- ਜਲਦੀ ਬਨ ਜਾਂਦਾ, ਗਰਮੀ 'ਚ ਕਿੱਥੇ ਕੋਈ ਪਰੌਂਠੇ ਲਾਵੇ। ਤਾ, ਓਦਾਂ ਕਰੇ, ਤੇ ਪੋਹਾ ਬਣਾਇਆ, ਜਲਦੀ- ਜਲਦੀ ਖਾ ਲੋ, ਲਾਈਟ ਵੇਟ ਨਾਸ਼ਤਾ ਕਰ ਲਿਆ, ਦਪੈਰੇ ਫੇਰ ਜੋ ਬੱਚੇ ਕਹਿਣ, ਉਹੀ ਬਣਾ- ਬਣੁ ਲਈਦਾ ਏ। ਫਿਰ, ਹਾਂ, ਜੇ ਦੇਖੋ, ਜੋਗਾ ਹਰਨੀਤ, ਫੇਰ ਨਾ, ਖਾਣ- ਪੀਣ ਵਲ
ਥੋੜਾ ਜੇਹਾ, ਹਾਂਜੀ-ਹਾਂਜੀ, ਥੋੜ੍ਹਾ ਜੇਹਾ, ਸਾਨੂੰ ਨਾ ਅ, ਫਰੇਸ਼ ਖਾਨਾ ਚਾਈਦਾ ਐ, ਥੋੜ੍ਹਾ, ਜੇਹੜਾ ਘੱਟ ਫੈਟ ਵਾਲਾ ਹੋਵੇ, ਜੀਦੇ 'ਚ ਘੱਟ ਮਾਤਰਾ'ਚ ਹੋਵੇ ਨਾ, ਸ਼ੂਗਰ ਵਗੈਰਾ, ਉਹ ਵੀ ਸਾਨੂੰ ਘੱਟ ਖਾਣੀ ਚਾਈਦੀ ਐ। ਕਿਉਂਕਿ, ਪਤਾ ਹੁਨ ਤਾਂ ਵੈਸੇ ਸ਼ੂਗਰ ਬੰਦ ਈ ਕਰ ਦੇਨੀ ਚਾਈਦੀ ਐ ਕਿਉਂਕਿ, ਅੱਜ-ਕੱਲ੍ਹ ਸ਼ੂਗਰ ਵੀ ਚ' ਮਤਲਬ, ਖੰਡ ਵਿੱਚ ਬੋਤ ਕੈਮੀਕਲ ਮਿਲਾਏ ਹੁੰਦੇ ਐ, ਪਿਓਰ ਨੀ ਹੁੰਦੀ ਖੰਡ ਪਓਰ ਨੀ ਹੁੰਦੀ, ਤੇ ਕਾਫ਼ੀ ਬਮਾਰੀਆਂ ਹੀ ਈਦੇ ਨਾਲ ਲੱਗੀਆਂ ਹੋਈਆਂ ਨੇ ਤਾਂ ਕਰਕੇ ਵੈਸੇ ਤਾਂ ਕਾਫੀ ਹੁਨ ਜਿਹੜੇ ਅੱਜ ਕੱਲ੍ਹ ਕਾਫੀ ਜੇੜੇ ਹੁੰਦੇ ਐ, ਐਕਟਰ ਹੁੰਦੇ ਐ ਤੇ, ਏਹੀ ਸੁਨੇਆ ਦਿੰਦੇ ਐ, ਕਿ ਤੁਸੀਂ ਖੰਡ ਵਰਨੀ ਘੱਟ ਕਰੋ ਤੇ, ਜੀਦੇ ਵੈਸੇ ਤਾਂ, ਉਦੇ ਨਾ ਈ ਮੋਟਾਪਾ ਹੁੰਦਾ ਵੈ ਤੇ, ਬਾਕੀ ਗਰਮ ਗਰਮ, ਪਾਣੀ ਪੀਣਾ ਚਾਈਦਾ ਹਾਨੂੰ ਜੀਦੇ ਨਾ ਵਿੱਚ ਕਾਫੀ ਅ, ਫੋਨਾਂ ਵਿੱਚ ਵੀ ਦੱਸਦੇ, ਕਿ ਕਾਫੀ ਅ ਹੈਲਥ ਨੂੰ ਲੈ ਕੇ ਯੋਗਾ ਯੁਗਾ, ਨੂੰ ਲੈ ਕੇ, ਕੀ ਸਾਨੂੰ ਨਾ, ਅ ਪਾਣੀ ਵਿੱਚ ਥੋੜ੍ਹਾ ਜੇਆ ਮਤਲਬ ਤੇ, ਸੌਂਫ ਦਾ ਪਾਣੀ, ਮਤਲਬ ਕਿ ਸੌਂਫ ਮਿਲਾ ਕੇ ਯਾ, ਫਿਰ ਹੀਨ, ਮਲਬ ਓ, ਜੀਰਾ ਵਗੈਰਾ ਮਿਲਾ ਕੇ ਹੈਨਾ, ਤੇ ਕਰਨਾ ਚਾਈਦਾ ਪੈਲਾਂ ਮੈ ਪੈਲਾ ਮੈਂ ਵੀ ਐਚੁਲੀ ਪੀਣਾ ਸ਼ੁਰੂ ਕੀਤਾ ਸੀਗਾ ਬਟ ਥੋੜ੍ਹਾ ਨਾ ਓ ਹੋਨ ਕਰਕੇ ਗਰਮ, ਹੋਣ ਕਰਕੇ ਨਾ, ਇਸ ਕਰਕੇ ਫੇਰ ਥੋੜ੍ਹਾ ਮੇਰੇ ਅ ਘਰਦਿਆਂ ਨੇ ਕਿਆ ਕੀ ਨਈ ਗਰਮ ਹੁੰਦੈ। ਏ ਜਾਦਾ ਨੀ ਪੀਦਾ ਹੁੰਦਾ ਇੱਕ ਦੋ ਦਿਨ ਪੀਦਾ ਹੁੰਦਾ ਅੱਜ ਕੱਲ੍ਹ ਤੇ ਨਵੇਂ ਜੇੜਾ ਸਬਜ਼ੀਆਂ ਸੀਡਜ਼ ਹੁੰਦੇ ਆ ਓ ਵੀ ਉਨੂੰ ਭਿਓ ਕੇ ਪੀਂਦੇ ਆ ਓ ਵੀ। ਕੈਂਦੇ ਵਧੀਆ ਹੁੰਦੇ ਹੈਲਥ ਵਾਸਤੇ।
ਹਾਂਜੀ।
ਤੇ ਬਾਕੀ ਗੂ ਅੱਜ ਕੱਲ੍ਹ ਤਾਂ ਵੈਸੇ ਗਰਮੀਆਂ ਚ ਗੂੰਦਕਤੀਰਾ ਬੜਾ ਓ ਜੇੜਾ ਹੁੰਦਾ ਸੇਹਤ ਲਈ ਚੰਗਾ ਹੁੰਦੈ ਓ ਪੀਣਾ ਚਾਈਦੈ ਨਾ।
ਤੇ ਓ ਮੈਂ ਵੀ ਬੱਚਿਆਂ ਨੂੰ ਦਿੰਨੀ ਆ ਸ਼ਾਮ ਨੂੰ ਰਾਤ ਨੂੰ ਪਿਓ ਲਨੀ ਆ ਸਵੇਰੇ ਬੱਚਿਆਂ ਥੋੜਾ ਜਾ ਦੁੱਧ ਪਾ ਕੇ ਤੇ ਫਿਰ ਮੈਂ ਚੀਨੀ ਨੀ ਹਾਂਜੀ ਚੀਨੀ ਦੀ ਥਾਂ ਤੇ ਨਾ ਥੋੜ੍ਹਾ ਜ ਰੂਅਬਜ਼ਾ ਪਾ ਦਨੀ ਆ।
ਹਾਂਜੀ।
ਪਾਕੇ ਏਦਾਂ ਈ ਪਾ ਦਨੀ ਹਾਂਜੀ ਜਾਦਾ ਚੀਨੀ ਫੇ ਨਾ ਮੂੰਹ ਚਿਪ ਚਿਪ ਕਰਨ ਲਗ ਜਾਂਦੈ।
ਹਾਂਜੀ ਏ ਤੇ ਸਭ ਤੋਂ ਵਧੀਆ ਤਰੀਕਾ ਹੈਗਾ।
ਹਾਂਜੀ ਟੇਸਟ ਬਣ ਜਾਂਦੈ ਫਿਰ ਲਾਈਟ ਵੇਟ ਦਾ ਲਾਈ ਵੈਟ ਰੈਂਦੈ ਤੇ ਵਧੀਆ ਰੈਂ ਹਾਂਜੀ।
ਸਾਡੇ ਵੀ ਏਹੀ ਮਤਲਬ ਪਸੰਦ ਕਰਦੇ ਆ ਗੁੰਦਕਤੀਰਾ ਵਗੈਰਾ ਪੀਣਾ। ਸਬਜ਼ਾ ਸੀਡਜ਼ ਹੋ ਗੇ ਓਨਾ ਨੂੰ ਭਿਓ ਕੇ ਰੱਖ ਲੈਣਾ। ਜੇੜ੍ਹੇ ਸਬਜ਼ਾ ਬੀ ਬੀਜ ਹੁੰਦੇ ਆ ਹਨਾ ਵਿੱਚੋਂ ਬਲੈਕ ਬਲੈਕ ਵਾਲੇ ਓਹੀ ਆਪਾਂ ਫਿਰ ਪੀ ਪਿਓ ਕੇ ਰੱਖ ਦਨੇ ਆ। ਤੇ ਫੇਰ ਸ਼ਾਮ ਨੂੰ ਕੋਈ ਜਿੱਦਾਂ ਡਰਿੰਕ ਬਣਾਈ ਜਿੱਦਾਂ ਕੋਈ ਮੈਂਗੋ ਸ਼ੇਕ ਬਣਾ ਲਿਆ ਹਨਾ ਉਦੇ ਵਿੱਚ ਪਾਲੇ। ਕਦੀ ਅ ਮਤਲਬ ਰੋਜ ਨਾਲ ਓਦੇ ਵਿੱਚ ਪਾਲੇ ਪਰ ਜੌ ਜੋ ਆਪਣਾ ਦਿਲ ਕਰੇ ਮਿਲਕ ਸ਼ੇਕ ਬਣਾ ਲਿਆ ਹਨਾ ਇਦੇ ਵਿੱਚ ਆਪਾਂ ਫਿਰ ਪਾ ਲਨੇ ਆ ਚਲੋ।
ਚਲੋ ਠੀਕ ਆ।
ਠੀਕ ਆ।